ਹੈਲੋ। ਹੈਲੋ,
ਹੈਲੋ।
ਹੈਲੋ, ਸਸ ਰੀ ਕਾਲ।
ਸਸ ਰੀ ਕਾਲ ਜੀ, ਕੀ ਹਾਲ ਏ?
ਵਧੀਆ-ਵਧੀਆ, ਤੁਸੀਂ ਸੁਣਾਓ।
ਕੀ ਕਰਦੇ ਓ?
ਕੁਛ ਨੀ ਬਸ, ਛੋਟੂ ਨਾਲ ਲੱਗੀ ਈ ਸੀ। ਬਹੁਤਾ ਹੁੰਦਾ ਸ਼ਰਾਰਤੀ। ਹਾਂਜੀ-ਹਾਂਜੀ, ਬਹੁ ਤੰਗ ਕੀਤਾ ਦਾ ਔਨੇ।
ਬੱਚਿਆਂ ਦਾ ਬਸ ਏਹੀ ਏ ਵੀ ਤੰਗ ਕਰਨਾ, ਏਧਰ ਵੀ ਸਾਰ ਕਰ ਕਰਦੇ ਰਹਿੰਦੇ ਐ, ਛੋਟਾ ਵੀ ਤੇ ਵੱਡਾ ਵੀ।
ਹਾਂਜੀ, ਤੁਸੀਂ ਕੀ ਕਰਦੇ ਐ।
ਅੱਛਾ, ਬਸ ਕੁਛ ਨੀ ਸਾਫ਼ ਸਫ਼ਾਈ ਕੀਤੀ ਐ ਥੋੜੀ ਜੀ। ਤੇ ਹੁਣ, ਹਾਂਜੀ ਹੁਣ ਛੋਟੇ ਨੂੰ ਨਵਾਣ ਲੱਗੀ ਸੀ, ਮੈਂ ਕਿਆ ਚਲ ਕੋਲ ਕਰ ਲੀਏ।
ਛੁਟੀਆਂ ਪਈ ਗੀਆਂ ਨਾ, ਤਾਡੇ ਛੋਟਿਆਂ ਨੂੰ।
ਹਾਂਜੀ।
ਛੁੱਟੀਆਂ ਪਈਆਂ ਹੋਈਐਂ।
ਹਾਂਜੀ-ਹਾਂਜੀ, ਛੁੱਟੀਆਂ ਪਈਆਂ ਨੇ, ਛੋਟੇ ਦੇ ਤੇ ਇੱਕ ਜੁਲਾਈ ਨੂੰ ਖੁੱਲ ਜਾਣੇ ਆ ਸਕੂਲ।
ਤੇ ਵੱਡੇ ਦੇ ਅਠਾਈ ਜੁਲਾਈ ਨੂੰ ਖੁਲਣੇ ਆ ਸਕੂਲ।
ਗਏ ਨੀ ਕਿਤੇ ਘੁੰਮਣ?
ਗਏ ਸੀ, ਉਥੇ ਅੰਮ੍ਰਿਤਸਰ ਗਏ ਦੇ ਸੀ। ਤੇ, ਆਪਣੇ ਹਾਂਜੀ, ਇੱਕ ਹਫ਼ਤਾ ਰਹਿ ਕੇ ਆਏ ਆਂ ਅੰਮ੍ਰਿਤਸਰ ਦਰਬਾਰ ਸਾਹੀਬ ਦੇ ਦਰਸ਼ਨ
ਚਲੋ ਵਧੀਆ, ਨਾਲੇ ਆਪਣੇ ਮਨ 'ਚ, ਨਾਲੇ ਦੱਸ। ਤੇ ਲਗਾ ਲਈ ਆ।
ਅੱਛਾ, ਅੱਛਾ।
ਹਾਂਜੀ। ਤੇ ਛੋਟੂ ਟਿਕਿਆ ਨਹੀ, ਛੋਟੂ ਦਾ ਮਨ ਨੀ ਲੱਗਿਆ ਉਥੇ। ਫੇਰ, ਉੱਥੇ ਵੀ ਬੱਚੇ ਚਲੇ ਗਏ ਸੀ ਸਾਰੇ, ਨਾਨੀ ਘਰ, ਮਾਸੀ ਘਰ। ਫਿਰ ਦਿਲ ਨੀ ਲੱਗਾ ਫੇਰ ਉੱਥੇ, ਪਾਪਾ-ਪਾਪਾ ਪਾਪਾ ਪਾਪਾ ਫੇਰ ਆ ਗਏ ਵਾਪਿਸ।
ਅੱਛਾ।
ਹਾਂ, ਦਸ ਦਿਨ ਬਹੁਤ ਮੁਸ਼ਕਿਲ ਨਾ ਰਿਹਾ ਉੱਥੇ।
ਅੱਛਾ-ਅੱਛਾ। ਉਹ ਫੇਰ ਬੱਚੇ ਚਲੇ ਜਾਂਦੇ ਤੇ, ਫੇਰ ਦੂਸਰੇ ਦਾ ਰਹਿਣਾ ਬੜਾ ਮੁਸ਼ਕਿਲ ਹੋ ਜਾਂਦਾ। ਹਾਂਜੀ, ਅੱਛਾ। ਹੋ ਜਾਂਦੇ ਆ ਬੱਚੇ। ਹੋਰ, ਹੁਣ ਕਿੱਥੇ ਹੈ? ਹਾਂਜੀ, ਹਾਂਜੀ ਮੌਸਮ ਗਰਮੀ ਹੈ। ਕੱਲ ਫਿਰ ਥੋੜ੍ਹੀ ਜਿਹੀ ਬਾਰਿਸ਼ ਹੋਈ ਸੀ। ਫਿਰ ਅੱਜ, ਫਿਰ ਗਰਮੀ ਐ, ਸਵੇਰੇ ਉੱਠਦੇ ਸਾਰ ਹੀ ਧੁੱਪ ਇੰਨੀ।
ਹੋਣ। ਕੱਲ, ਰਾਤੀ ਵੀ ਮਤਲਬ ਹਵਾ ਕਾਲ ਹਵਾ ਚੱਲਦੀ ਪੀ ਸੀ ਠੰਡਾ ਸੀ ਥੋੜਾ ਵਿੱਚ-ਵਿੱਚ ਹੁੰਦਾ ਬੱਦਲ।
ਅੱਛਾ- ਅੱਛਾ ਨਹੀਂ, ਇੱਕ ਦੋ ਦਿਨ ਤਾਂ ਮੌਸਮ ਠੀਕ ਰਿਹਾ ਸੀ ਹਾਂਜੀ, ਹੁਣ ਅੱਜ ਫੇਰ ਗਰਮੀ ਹੋ ਗਈ ਜੇ
ਬਹੁਤ ਗਰਮੀ ਹੈਦੀ ਫਿਰ ਬਾਹਰ ਜਾਣ ਤੋਂ ਮਨ ਨੀ ਕਰਦਾ ਕਿਤੇ ਵੀ।
ਤੇ ਉੱਥੇ ਵੀ ਗਰਮੀ ਹੈ।
ਬਹੁਤ ਜ਼ਿਆਦਾ
ਪੰਜਾਬ ਤੇ ਵੈਸੇ ਪੈਂਦੀ ਵੀ ਬੜੀ ਏ
ਹੋਰ, ਮਨ ਨੀ ਕਰਦਾ ਕਿਤੇ ਜਾਣ ਦਾ, ਧੁੱਪ ਦੇਖ ਕੇ ਅੰਦਰ ਅੰਦਰ ਪਤਾ ਨੀ ਨਾ ਚੱਲਦਾ ਧੁੱਪੇ ਦਾ, ਗਰਮੀ ਦਾ ਬਾਹਰ ਜਾਓ ਹਲੇ ਪਤਾ ਚੱਲਦਾ ਗਰਮੀ ਦਾ ਕੀ ਹ
ਹਾਂ, ਬਾਹਰ ਜਾ ਕੇ ਪਤਾ ਲੱਗਦਾ। ਹੋਰ, ਹੋਰ ਨੀ ਕਿਤੇ ਗਏ ਘੁੰਮਣ?
ਨਹੀਂ -ਨਹੀਂ ਹੋਰ ਕਿਤੇ ਨਹੀ ਗਏ, ਛੋਟੂ ਹੈ ਨਾ ਬਹੁਤ ਛੋਟੂ ਸ਼ਰਾਰਤੀ ਬਹੁਤ ਫਿਰ ਠੀਕ ਨਹੀਂ ਸੀ, ਪਿੱਛੇ ਜੀ ਬਿਮਾਰ ਹੋ ਗਿਆ ਸੀ, ਨਾਨੀ ਘਰ ਗਏ ਨੀ ਗਰਮੀ ਕਰਕੇ ਕਿਤੇ ਵੀ।
ਗਰਮੀ ਤੇ ਕਿਤੇ ਨਿਕਲਣ ਵੀ ਨੀ ਦਿੰਦੀ ਜਲਦੀ
ਹੋਰ, ਸੋਚਦੇ ਸੀ ਕਿਤੇ ਜਾਵਾਂਗੇ ਘੁੰਮਣ ਫਿਰ ਨਹੀਂ, ਹੁਣ ਅਗਲੀ ਵਾਰੀ ਦੇਖਾਂਗੇ ਮੈ
ਇਹਦੇ ਕਤੋਂ ਸਕੂਲ ਖੁੱਲੇ ਨੇ
ਇਹਦੇ ਵੀ, ਇੱਕ ਨੂੰ ਖੁੱਲ ਜਾਣਾ।
ਅੱਛਾ ਇੱਕ, ਇੱਕ ਜੁਲਾਈ ਨੂੰ
ਅੱਛਾ ਪਹਿਲੇ ਤੇ ਗਈ ਸੀ ਤੇ ਸਸ ਮੇਰੀ ਬੋਲਦੀ
ਠੀਕ ਆ, ਹੋਰ। ਹਾਂ ਇੱਕ ਵੱਡਾ ਹੈ ਇੱਕ ਛੋਟਾ ਹੈ। ਬਸ, ਤੰਗ ਹੀ ਕਰਦੇ ਰਹਿੰਦੇ ਆ, ਹਾਂਜੀ।
ਉਹਨਾਂ ਦੇ ਅਲੱਗ-ਅਲੱਗ ਟਾਇਮ ਹੋਲੀ ਤੇ
ਹਾਂ ਛੋਟੇ ਦੀ ਤੇ ਅਲੱਗ ਏ, ਵੱਡੇ ਦੀ ਦੋਨਾਂ ਦੀ ਅਲੱਗ, ਅਲੱਗ, ਛੋਟੇ ਦਾ ਸਤ ਅਹ ਸੱਤ ਦਸ ਤੇ ਆ ਫੋ ਸਕੂਲ ਤੇ ਵੱਡੇ ਦਾ ਅੱਠ ਵਜੇ ਤੇ ਆਉਣ ਦੇ ਹਾਂ ਅਲੱਗ ਹੈ ਸਕੂਲ, ਆਉਣ ਦੀ ਟਾਈਮਿੰਗ ਇਹਨਾਂ ਦੀ ਇਕੱਠੀ ਹੈ
ਅੱਛਾ।
ਹਾਂ ਜਾਂਦੇ ਵਖ਼ਰੇ ਨੇ, ਹਾਂ ਗਰਮੀ ਬੜੀ ਹੋਣੀ ਆ, ਸਕੂਲ ਖੁੱਲ ਜਾਣੇ ਆ ਤੇ ਗਰਮੀ ਹੋਰ ਹੋ ਹੋ ਜਾਣੀ
ਹੋਰ, ਸਾਈਦ ਛੁੱਟੀਆਂ ਵੀ ਵੱਧ ਜਾਣ, ਫੇਰ ਹੋ ਜਾਂਦੇ ਹੁੰਦੇ ਆ ਨਾ
ਹਾਂ, ਕੀ ਪਤਾ ਹੋਰ ਵੀ ਪੈ ਜਾਣ, ਛੁੱਟੀਆਂ ਵਿੱਚ
ਹੂ, ਹੋ ਜਾਂਦੀਆਂ ਹੁੰਦੀਆਂ ਗਰਮੀ ਨਾਲ ਠੰਡ ਵੀ ਹੋਏ ਕੁਛ ਵੀ ਹੋਏ, ਫੇਰ ਹੋ ਜਾਂਦਾ ਜ਼ਰਾ ਤੇ ਸਾਡੇ ਘਾਰ ਵੀ, ਸ਼ਾਇਦ ਹੋ ਈ ਜਾਣ
ਹਾਂ, ਹੋਰ ਬਣਾ ਲੀ ਰੋਟੀ
ਨਹੀਂ ਨਹੀਂ ਹਜੇ ਤੇ ਬਣਾਨੀ, ਹਜੇ ਤੇ ਬ੍ਰੇਕਫਾਸਟ ਕਰਕੇ ਬਾਕੀ ਕੰਮ ਕਰਕੇ, ਫ੍ਰੀ ਹੋਏ ਸੀ
ਅੱਛਾ ਅੱਛਾ, ਬ੍ਰੇਕਫਾਸਟ ਲੇਟ ਹੋ ਗਿਆ ਅੱਜ
ਨਹੀਂ ਨਹੀਂ ਮੈਂ ਕਰ ਲਿਆ ਹੋਇਆ, ਬਾਕੀ ਕੰਮ ਰਹਿ ਗਏ ਸੀ ਤੇ ਓਹ ਸੁਤੇ ਹੋਣ ਤੇ ਫੇਰ, ਛੇਟੂ ਬਹੁਤ ਤੱਗ ਕਰਦੈ ਨਾ, ਉਹਦੇ ਕਰਕੇ ਓਹ ਲੇਟ ਹੋ ਜਾਂਦੈ। ਨਾਲੇ ਛੁੱਟੀਆਂ ਪੈਂਦੀਆਂ, ਲੇਟ ਉੱਠੀ ਦਾ ਐ, ਲੇਟ ਸਭ ਕੁੱਛ ਹੋ ਜਾਂਦਾ।
ਉਹ ਸਾਰਾ ਹਾਂ ਟਾਈਮ ਟੇਬਲ ਚੇਂਜ ਹੋ ਜਾਂਦਾ ਨਾ, ਜਦੋਂ ਬੱਚਿਆਂ ਦੇ ਸਕੂਲ ਖੁੱਲਣਗੇ ਫੇਰ ਮੰਮੀਆਂ ਦਾ ਵੀ ਟਾਈਮ ਹੋ ਜਾਏਗਾ, ਫੇਰ ਠੀਕ ਹੋਜੇਗਾ ਮੇਰਾ ਵੀ ਛੋਟਾ ਉੱਠ ਜਾਂਦਾ ਸੀ, ਪੰਜ ਵਜੇ ਉੱਠ ਜਾਂਦਾ ਸੀ, ਪੰਜ ਸਾਢੇ ਪੰਜ ਉਹਦੇ ਕਰਕੇ ਫਿਰ ਸਾਨੂੰ ਵੀ ਉੱਠਣਾ ਪੈਂਦਾ, ਉਹ ਟਾਈਮ ਟੇਬਲ ਬਿਲਕੁਲ ਠੀਕ ਏ, ਹਾਂ। ਨਹੀਂ ਸਾਰੇ ਸਾਰੇ ਕੰਮ ਔ ਨਾ, ਜਲਦੀ ਉੱਠਨ ਦੇ ਸਾਰੇ ਕੰਮ ਜਲਦੀ ਜਲਦੀ
ਹਾਂ ਫੇਰ ਜਲਦੀ ਹੋ ਜਾਂਣਾ, ਛੁੱਟੀ ਫੇਰ ਲੇਟ ਉੱਠੋ, ਫੇਰ ਲੇਟ ਹੀ ਹੁੰਦੇ ਸਾਰੇ ਕਮ ਦ ਦਪਹਿਰ ਜੇ ਬਣਾਗੀ ਐ, ਹੁਣ ਸੋਚਦੀ ਪਈ ਆਂ, ਕਿ ਬਣਾਵਾਂ
ਹਾਂਜੀ। ਹੈਲੋ
ਛਿਟ ਬਣਾ ਲੋ, ਮੈਂ ਕਿਹਾ
ਮੈਂ ਵੀ ਹਜੇ ਸੋਚਦੀ ਪਿਆ, ਕੀ ਬਣਾਉਣਾ, ਇੱਥੇ ਵੀ ਹੁਣ ਦੇਖਾਂ ਲੇਟ ਤੇ
ਗਰਮੀ ਚ ਮਨ ਨੀ ਕਰਦਾ, ਕੁਛ ਖਾਣ ਤੇ।
ਹਾਂ ਉਹ ਬੇਟਾ ਹੁਣ ਉਠਿਆ ਵੱਡੇ ਆਲਾ, ਉਹ ਬਿਲਕੁਲ ਐਨ ਜੋ ਹੋ ਜਾਂਦਾ ਹੈ ਜਿੱਦੀ ਸੋਣਾ ਹੀ ਸੋਣਾ ਬਸ, ਤੇ ਹੁਣ ਉਹਨੂੰ, ਹਾਂ ਦੋਨਾਂ ਨੇ ਹੁਣ ਕੀ
ਸਕੂਲ ਜਾਣਾ ਪਏਗਾ, ਉਦੋ ਪਤਾ ਚਲੇਗਾ
ਤਾਂ ਹੁਣ ਕਹਿੰਦੇ ਪਏ, ਮੰਮਾ ਮੈਂ, ਹਾਂਜੀ
ਜ਼ਿਲ੍ਹੇ ਸਕੂਲ ਖੁੱਲ੍ਹਣੇ, ਉੱਠਣ ਨੀ ਹੋਣਾ
ਹਾਂ, ਉਦੋਂ ਉਹੀ ਨਾ ਜਦੋਂ ਸਕੂਲ ਖੁੱਲਣੇ, ਏਨਾ ਇਹਨਾਂ ਨੇ ਦੋ ਚਾਰ ਦਿਨ ਪਹਿਲੇ ਹੀ ਮੈਂ ਇਹਨਾਂ ਨੂੰ ਥੋੜਾ, ਜਲਦੀ ਜਲਦੀ ਸਵਾੜ ਦੀ ਕਰਾਂਗੇ ਨਾ, ਤੇ ਫੇਰ ਉਹ ਟੈਮ ਤੇ ਉੱਠ ਉੱਠ ਪਾਉਣਗੇ ਫੇਰ।
ਹੋਰ ਸੁਣਾਓ
ਹੈਲੋ
ਹਾਂ, ਹੈਲੋ ਹੈਲੋ ਹਾਂਜੀ
ਹਾਂਜੀ ਹਾਂਜੀ, ਹੋਰ ਸਭ ਠੀਕ ਠਾਕ ਏ
ਹਾਂਜੀ ਵਧੀਆ ਵਧੀਆ
ਅੱਛਾ ਠੀਕ ਹੈ, ਠੀਕ ਹੀ ਚਾਹੀਦਾ ਬਸ।
ਹੋਰ ਚਲੀ ਜਾਂਦੀ ਹੈ ਬਸ
ਔਰ।
ਹੁਣ ਠੀਕ ਹੈ
ਇੱਧਰ ਵੀ ਕੱਲ ਤਿਆਰੀ ਤਿਉਰੀ ਕਰਦੇ ਪਏ ਕੱਲ ਉਹ ਲਗਾਣੀ ਹੈ ਸ਼ਬੀਲ। ਬਾਬਾ ਜੀ ਦਾ ਗੁਰਪੁਰਬ ਹੈ ਨਾ ਹਾਂ। ਤੇ ਉਹੀ ਬਸ ਸਮਾਨ ਸਮੂਨ ਇਕੱਠਾ ਕਰਦੇ ਪਏ ਤਿਆਰੀ ਤਿਉਰੀ ਸ਼ੁਰੂ ਕਰਦੇ ਪਏ। ਹਾਂਜੀ।
ਹਰ ਸਾਲ ਲਗਾਉਂਦੇ ਹੋ।
ਹਾਂ ਹਰ ਸਾਲ ਲਗਾਂਦੇ ਆ ਪਾਪਾ ਦੀ ਸ਼ੋਪ ਹੈ ਉਹਦੇ ਬਾਹਰ ਲਗਾ ਬਾਹਰ ਲਗਾ ਦਿੰਦੇ ਹਨ ਨਾ। ਨਾਲੇ ਔ ਹਾਂਜੀ ਚਨੇ ਦਾ ਪ੍ਰਸ਼ਾਦ ਏ, ਨਾਲੇ ਸ਼ਬੀਲ ਏ।
ਚਲੋ ਵਧੀਆ।
ਹੈਲੋ, ਆਓ ਤੁਸੀਂ ਵੀ ਛੱਤ ਤੇ ਜਾਓ।
ਹਾਂਜੀ ਕੋਈ ਨੀ ਜਰੂਰ ਆਵਾਂਗੇ ਰੂਣ ਨਹੀਂ ਤਾਂ ਟੈਕਸਟ ਟਾਇਮ ਜ਼ਰੂਰ ਆਵਾਂਗੇ।
ਹਾਂਜੀ।
ਹੁਣ ਨੀ ਨੈਕਸਟ ਟਾਈਮ ਜਰੂਰ ਆਵਾਂਗੇ।
ਹਾਂ ਹਾਂ ਜ਼ਰੂਰ ਆਉਣਾ ਜ਼ਰੂਰ ਆਣਾ ਸਰਦੀਆਂ ਚਾਰ ਜਾਣਾ
ਹਾਂਜੀ, ਹਾਂਜੀ, ਅੱਛਾ, ਅੱਛਾ।
ਹਾਂ ਦਸੰਬਰ ਜਦ ਬਾਬਾ ਜੀ ਦੇ ਨਾ ਉਦੋਂ ਵੀ ਲਗਾਉਂਦੇ।
ਅੱਛਾ ਅੱਛਾ
ਹੋਰ ਸਭ ਠੀਕ ਠਾਕ ਐ ਸੋਚਦੀ ਪਈ ਆ ਮੈਂ ਵੀ ਕੁਛ ਮਕਰੋਨੀ ਟਾਈਪ ਹੀ ਬਣਾ ਲਾ ਕੁਛ ਓਹੀ ਬਣਾਉਣਾ।
ਹਾਂਜੀ ਬੱਚੇ ਵੀ ਏਹੀ ਪਸੰਦ ਕਰਦੇ ਆ।
ਕਰੋਨੀ ਫਰਾਣੀ ਹਾਂਜੀ ਉਹਦੀ ਥੋੜੀ ਜਿਹੀ ਦੱਸੋ ਕਿੱਦਾਂ ਤੁਸੀਂ ਬਣਾਉਂਦੇ ਹੋ।
ਮੈਕਰੋਨੀ ਬੋਇਲਿੰਗ ਕਰਨੀ ਹੈ। ਤੇ ਫਿਰ ਪਿਆਜ ਪਿਆਜ ਤੇ ਉਹ ਪਾ ਲੋ ਸ਼ਿਮਲਾ ਮਿਰਚ ਪਾਲੋ ਪਾ 'ਚ ਤੇਲ, ਤੇਲ 'ਚ ਫਰਾਈ ਕਰ ਲੋ ਸਾਰਾ ਕੁਛ।
ਤੇ ਫੇਰ ਇਹਨਾਂ ਨੂੰ ਵਿਸਲ ਲਵਾਉਂਦੇ ਕਿ ਜਾਂ ਸਾਰੀ ਖੁੱਲੀ ਬਣਾਉਂਦੇ
ਨਹੀਂ ਨਹੀਂ ਖੁਲੀ ਬਣਾਉਗੇ।
ਹਾਂਜੀ ਖੁੱਲੀ ਬਣਾਉਂਦੀ ਆ। ਮੈਕਰੋਨੀ ਕੁਕਰ ਚ ਨੀ ਬਣਾਈਦੀ ਮੈਂ ਜ਼ਿਆਦਾਤਰ ਖੁਲੀ ਬਨਾਨੀ ਆ
ਅੱਛਾ ਅੱਛਾ ਹਾਂਜੀ ਹਾਂਜੀ ਹੈਲੋ।
ਹਾਂਜੀ ਅੱਜ ਕੱਲ੍ਹ ਦੇ ਬੱਚੇ ਵੈਸੇ ਦੂਸਰੇ ਵਿੱਚ ਖਾਣਾ ਪਸੰਦ ਕਰਦੇ ਨੇ।
ਇਹਨਾਂ ਨੂੰ ਤਾਂ ਕਰੀਮੀ ਬਸ ਚਾਹੀਦੀ ਹੈ ਹਾਂ
ਉਹੀ ਖਾਂਦੇ ਨੇ ਅੱਜ ਕੱਲ੍ਹ।
ਹਾਂ ਇਹਨਾਂ ਨੂੰ ਤਾਂ ਕਰੀਮ ਵੀ ਮਿਲ ਕਹਿੰਦੇ ਪਿਆ ਕਰੀਮ ਪਾ ਕੇ ਬਣਾਓ ਮੀਨਉਸ ਪਾ ਕੇ ਬਣਾਓ ਉਹ ਹੁਣ ਇੰਨੀ ਦੂਰ ਮਿਲਦੀ ਹੁਣ ਹੈ ਨੀ। ਜਿਵੇਂ ਇਹ ਕਰੀ ਕਿ ਮੈਂ ਤੇ ਬਣਾ ਦੇਣੀਦੀ ਹੈ।
ਹੁੰ ਉਹੀ ਨਾ ਫ਼ਿਰ ਉਹ ਵੀ ਵਧੀਆ ਨੀ ਨਾ ਹੁੰਦੀ ਜ਼ਿਆਦਾਤਰ ਬੱਚਿਆਂ ਲਈ।
ਬੱਚਿਆ ਲਈ ਅਛੀ ਨੀ ਓ ਵੀ।
ਹਾਂਜੀ।
ਬੱਚਿਆਂ ਲਈ ਅੱਛੀ ਨਹੀਂ ਹੈ ਰੋਜ਼ ਰਜ਼ ਉਹ ਵੀ।
ਹਾਂ ਰੋ ਰੋਜ਼ ਨੀ ਮੈਂ ਵੀ ਹਫ਼ਤਾ ਜਾਂ ਪੰਦਰਾਂ ਵੀਹ ਦਿਨ ਹੋ ਜਾਂਦੇ ਆ ਬਣਾਣ।
ਹਾਂ ਤੇ ਹੁਣ ਉਹੀ ਸੋਚਦੀ ਪਈ ਆ ਹੁਣ ਮੈ ਉਹਨੂੰ ਬੋਇਲ ਕਰਾਂ ਮੈ ਤੇ ਓ ਪ੍ਰੈਸ਼ਰ ਕੁੱਕਰ ਸਾਰਾ ਕੁਛ ਪਾ ਪੁ ਕੇ ਤੜਕਾ ਸਭ ਮੈਕਰੋਨੀ ਵੀ ਵਿੱਚ ਪਾ ਇਹ ਦੋ ਸੀਟੀਆਂ ਲਵਾਨੇ ਆ ਤੇ ਬਣ ਜਾਂਦੇ।
ਕਹਿੰਦੀ ਠੀਕ ਆ।
ਹਾਂਜੀ।
ਠੀਕ ਬਣ ਜਾਂਦੀ ਆ।
ਹਾਂ ਉਬਲ ਜਾਂਦੀ ਬਿਲਕੁਲ ਠੀਕ ਬਨ ਜਾਂਦੀ। ਨਾਲ ਇਹਨੂੰ ਮਰਚ ਵੀ ਰਚ ਜਾਂਦਾ ਵਿੱਚ। ਹੂੰ
ਕਦੇ ਕੁੱਕਰ ਚ ਬਣਾਏ ਨੀ। ਮੈ ਤੇ ਵਸ ਖੁੱਲੇ ਚ ਬਨਾਨੀ ਹਾਂ ਕੜਾਈ ਵਗੈਰਾ ਚ'
ਹਾਂ।
ਹਾਂਜੀ।
ਰਚ ਰਚ ਜਾਂਦੀ ਆ। ਸਗੋਂ ਓਦੇ ਵਿਚ
ਹਾਂਜੀ - ਹਾਂਜੀ। ਫਿਰ ਮਤਲਬ ਕਿ ਸਭ ਵਿੱਚ ਬੁਆਇਲ ਵਗੈਰਾ ਹੋ ਜਾਂਦੇ ਆਂ। ਵਿੱਚ ਬੋਇਲ ਵਗੈਰਾ ਹੋ ਜਾਂਦੀ ਹੈ।
ਹਾਂ ਸਾਰਾ ਕੁਛ ਵਿੱਚ ਪਾਕੇ ਜ ਚਾਵਲ ਬਣਾਉਂਦੇ ਆ ਨਾ। ਓਦਾਂ ਹੀ ਵੱਜ ਜਾਂਦੇ ਸਾਰਾ ਕੁ
ਹਾਂਜੀ।
ਹ ਚਾਵਲਾਂ ਚਾਵਲਾਂ ਬੇਸਣ ਲਵਾਓ ਨਾ। ਜਿਵੇਂ ਬਣਦੇ ਨਾ। ਇਹਨੂੰ ਵੀ ਮੈਂ ਏਦਾਂ ਹੀ ਬਨਾ ਲੈਂਦੀ ਆ। ਹਮ
ਹੋਰ।
ਹੋਰ।
ਹੋਰ ਤੇ ਬਸ ਬਾਹਰ ਦਾ ਖਾਣਾ ਪਸੰਦ ਕਰਦੇ। ਦਾਸੀਂ ਬਾਹਰ ਜਾ ਜਾਓ -ਬਾਹਰ ਜਾਓ। ਬਾਹਰ ਦਾ ਖਾਣਾ ਅੱਛਾ ਨਹੀਂ ਨਾ।
ਬਾਹਰ ਵੀ ਗਰਮੀ ਨਹੀਂ। ਹੈ ਲੂ ਪੈਂਦੀ ਹੈ ਮੈਨੂੰ
ਹਾਂ ਸਬਜ਼ੀ ਵਗੈਰਾ ਤੇ ਉਹ ਖਾ ਨੀ ਹੁੰਦੀ ਆ। ਇਹਰ ਚੀਜ਼ਾਂ ਖਾ ਜਾਂਦੀਆਂ ਇਹਨਾਂ ਕੋਲੋਂ।
ਹਾਂ।
ਹਾਂਜੀ।
ਚਪਾਤੀ ਦੀ ਉੂੰਜ ਵੀ ਗਰਮੀ ਚ ਨ ਖਾਧੀ ਜਾਂਦੀ। ਮਾਮਾ ਚੋਲ ਬਣਾ ਦਿਓ ਚਾਵਲ ਬਣਾ ਦਿਓ ਹੀ।
ਚਾਵਲ ਵਗੈਰਾ ਖਾਂਦੇ ਜਾਂਦੇ ਆ।
ਹਾਂ ਉਹ ਵੱਡੇ ਮੇਰਾ ਤੇ ਵੱਡੇ ਵਾਲਾ ਤੇ ਬਿਲਕੁਲ ਨਹੀਂ। ਖਾਂਦਾ ਚਾਵਲ ਬਸ ਖਾਏਗਾ। ਜਰਾ ਜੀ ਖਾਏਗਾ ਬਸ
ਹਮ ਮਿਰਚਾਂ ਨਾ ਹੋਨ ਮਿਰਚ ਵਗੈਰਾ ਨੀ ਹੋਣੀ ਚਾਹੀਦੀ। ਹੋਨੀ ਚਾਹੀਦੀਆਂ ਇਹਨਾਂ ਨੂੰ ਮਿਰਚ ਤੋਂ ਬਨਾਂ ਚਦਾ ਹੈਲੋ।
ਹਾਂਜੀ। ਜਾਂ - ਜਾਂ ਚਾਵਲ ਵਿੱਚ ਕੁਛ ਖਾ ਦੋ ਨਿਊਟਰੀ ਵਗੈਰਾ ਮਟਰ ਵਗੈਰਾ ਆਲੂ ਵਗੈਰਾ। ਉਹ ਪਾ ਕੇ ਫੇਰ ਥੋੜਾ ਖਾ ਲੈਂਦੇ ਹੋ। 'ਤੇ ਉਹ 'ਤੇ ਬਿਲਕੁਲ ਓਦਾਂ ਨੀ ਖਾਂਦਾ।
ਹਾਂਜੀ - ਹਾਂਜੀ। ਮੈਂ ਵੀ ਬਣਾਉਂਦੀ ਹ। ਮੈਂ ਮਿਰਚਾਂ ਬਿਲਕੁਲ ਲਾਈ ਤਾਂ ਵੀ ਕ ਮੰਮਾ ਮਿੱਠੀ ਹੈ ਮਠੀਏ। ਮੈਂ ਖਾਣੀ ਵੀ ਨੀ ਖਾਣੀ ਮੈਂ ਕਹਿੰਦੀ ਮੇਰੀ। ਕਿਸੇ ਮਿੱਟੀ ਮੈਂ ਪਾਈ ਵੀ ਨੀ। ਮੈਂ ਫਿਰ ਕਾਲੀ 'ਚ ਪਾਂਦੀ ਏ। ਗਾ ਤੜਕਾ ਲਗਾ ਕਿਲ।
ਹਾਂਜੀ - ਹਾਂਜੀ। ਬਸ ਉਹ ਨਾ ਖਾਣ। ਤੇ ਪਾਉਦੇ ਆ ਨਾ।
ਹੋ।
ਨਹੀਂ ਖਾਣੇ ਨਾ ਨਾ ਨਾ ਖਾਨਦੇ। ਤੇ ਫੇਰ ਕੁਛ ਵੀ ਕਰ ਸਕਦੇ ਆ। ਮਰਚ ਯਾ ਉਹ ਹੈ ਯਾ।
ਪੈਕਕੇਟ ਵਗੈਰਾ। ਜਿਹੜੇ ਕੈਕਸ ਵਗੈਰਾ । ਸਬਜ਼ੀ ਖਾਣੀ ਪਏ ਦਾਲ ਰੋਟੀ ਉਹਦੇ ਵਿੱਚ ਮਿਰਚ ਲੱਗੇ ਨਾਂ।
ਜੋ ਇਹਨਾਂ ਨੂੰ ਫਾਇਦਾ ਦਿੰਦਾ ਨਾ ਹਰੀ ਸਬ। ਜਿ ਉਹ ਇਹਨਾਂ ਨੇ ਖਾਣੇ ਵੀ ਹੈ ਬਸ। ਜਿੰਨਾਂ ਨੇ ਨੁਕਸਾਨ ਪਹੁੰਚਾਣਾ ਸਬਜ਼ੀਆਂ ਨੇ ਉਹ ਇਹਨਾਂ ਨੇ ਖਾਣੀ ਹੈ।
ਹਾਂ ਉਹੀ ਹੈ ਨਾ, ਸਾਰਿਆਂ ਬੱਚਿਆਂ ਦਾ ਇਹੀ ਹਾਲ ਏ ਉਹ ਤੇ ਪਹਿਲੇ ਅੰਦਰ ਜਾਂਦੀ ਆ ਇਹਨਾਂ ਦੇ। ਬਾਕੀ ਕੁੱਛ ਜਾਏ ਨਾ ਜਾਏ ਅੰਦਰ ਮੀਟਾਂ ਵਾਲਾਸੀ ਪਹਿਲੇ ਚਾਹੀਦੇ ਆ। ਹੈਲੋ ਹੈਲੋ!
ਹੈਲੋ, ਹਾਂਜੀ-ਹਾਂਜੀ ਬੋਲੋ, ਹਾਂਜੀ ਆਵਾਜ਼ ਨਾ, ਥੋੜ੍ਹੀ ਕੱਟ -ਕੱਟ ਕੇ ਆ ਰਹੀ ਹੈ
ਨੈਟਵਰਕ ਬਹੁਤ ਪ੍ਰੋਬਲਮ
ਹਾਂਜੀ
ਨੈਟਵਰਕ ਪ੍ਰੋਬਲਮ।
ਅੱਛਾ-ਅੱਛਾ, ਹਾਂ ਥੋੜੀ ਜਿਹੀ ਬਾਹਰ ਆ ਕੇ ਗੱਲ ਕਰ ਲਓ ਨਾ
ਹਾਂ ਹਾਂ ਹਮ ਆ
ਹੋਰ
ਹੋਰ ਵਧੀਆ ਵਧੀਆ, ਤੁਸੀ ਸੁਣਾਓ
ਚੱਲ, ਹੋਰ ਸਭ ਠੀਕ ਠਾਕ ਹੈ।